ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਰੋਟੀ-ਰੂਟੀ ਖਾਲੀ, ਮੈਂ ਵਧੀਆ ਤੁਸੀਂ ਦੱਸੋ।
ਫੋਨ ਆਇਆ ਸੀਗਾ।
ਅੱਛਾ। ਸਹੀ ਹੈ, ਮੈਂ ਤੇ ਕੁਛ ਨੀ, ਤੁਸੀਂ ਦੱਸੋ
ਹੋਰ ਫੈਮਿਲੀ ਵਿੱਚ ਕੌਣ-ਕੌਣ ਹੈ।
ਫੈਮਿਲੀ ਵਿੱਚ ਮੇਰੇ ਮੰਮੀ-ਪਾਪਾ ਤੇ, ਵੱਡੀ ਭੈਣ ਤੇ ਦਾਦੀ ਹੈ।
ਮੇਰੀ ਵੀ ਇੱਕ ਫਰੈਂਡ ਹੈਗੀ ਸੀ, ਆਵੀ। ਉਹ ਪੰਜਾਬ ਤੋਂ ਇ ਬਿਲੋਂਗ ਕਰਦੀ ਸੀ, ਉਦੇ ਨਾ ਮੇਰੀ ਬੋਤ ਚੰਗੀ ਫਰੈਂਡਸ਼ਿਪ ਸੀ। ਮਤਲਬ, ਦੋ-ਚਾਰ ਸਾਲ ਤੱਕ ਅਸੀਂ ਰੈਗੂਲਰਲੀ ਕਾੱਲ ਕਰਦੇ ਸੀ ਮਤਲੱਬ ਕਾਫੀ਼ ਟਾਈਮ ਹੋ ਜਾਂਦਾ ਸੀ, ਮਤਲੱਬ ਦੋ ਚਾਰ-ਚਾਰ ਘੰਟੇ ਗੱਲਾਂ ਕਰਦੇ ਸੀ ਅਸੀ ਮੈਂ ਅੱਜ ਵੀ ਓਹਨੂੰ ਬੋਤ ਮਿਸ ਕਰਦੀ ਉਦੋਂ ਉਹ ਕੁੜੀ ਸੈਕਿੰਡ ਈਅਰ ਵਿੱਚ ਸੀ ਉਹ ਪੰਜਾਬ ਵਿੱਚ ਹੀ ਰੈਂਦੀ ਹੈ।
ਪੰਜਾਬ ਚ ਫੇਰ
ਲੁਧਿਆਨਾ, ਹੁਨ ਤੇ ਲੁਧਿਆਨਾ ਚਲੀ ਗਈ ਹੈ। ਹਾਂਜੀ।
ਛਾ, ਗੱਲ ਕਿਉਂ ਕਰਨੀ ਬੰਦ ਕਰਤੀ, ਗੱਲ ਕਰਨੀ ਕਿਉਂ ਬੰਦ ਕਰ
ਓ ਦੀ ਸਟਡੀ ਸਟਾਰਟ ਹੋ ਗਈ ਸੀ ਨਾ, ਕੋਲੇਜ ਦੀ, ਸੈਕਿੰਡ ਈਅਰ ਸੀ, ਨਈ ਓਦਾ ਫਾਈਨਲ ਈਅਰ ਸਟਾਰਟ ਹੋ ਗਿਆ ਸੀ। ਤੇ ਉਫ, ਸਟੱਡੀ ਵਿੱਚ ਇ ਬਿਜ਼ੀ ਰੈਣ ਲੱਗੀ ਸੀ।
ਅੱਛਾ, ਪੜ੍ਹਾਈ ਵੀ ਜਰੂਰੀ ਹੈ। ਮੁੰਡਿਆਂ ਦੇ ਚੱਕਰ ਚ ਤੇ ਨਈ ਸੀ
ਨਈ-ਨਈ ਓ ਐਵੋ ਜੇਹੀ ਨਈ ਸੀ ਨਈ-ਨਈ ਓ ਕੁੜੀ ਬੋਤ ਚੰਗੀ ਸੀ।
ਹੂੰ। ਹੋਰ ਦੱਸੋ, ਹੋਰ ਦੱਸੋ ਤੁਹਾਡੇ ਸੱਸ-ਸੋਰਾ ਕਿੱਦਾਂ ਦੇ ਨੇ?
ਮੇਰੇ ਤੇ ਸੱਸ ਸੌਰਾ ਐਵੇ ਜਹੀ ਨਹੀਂ ਪੁਛਦੇ ਨਹੀਂ। ਜਿੰਨਾ ਮਰਜ਼ੀ ਕਰਲੋ ਫੇਰ ਵੀ ਕੋਈ ਇਜਤ ਨਹੀਂ ਕਰਦੇ ਜਿੰਨਾ ਮਰਜ਼ੀ ਪੁੱਛ ਲਓ ਐਸੇ ਜੋਗੇ ਨਹੀਂ। ਆਪਣੇ ਛੋਟੇ ਵਾਲੇ ਪੁੱਤਰ ਨੂੰ ਹੀ ਚੰਗਾ ਮੰਨਦੇ।
ਅੱਛਾ ਕੋਈ ਨਾ ਕੋਈ ਨਾ ਹੁੰਦਾ, ਹੁੰਦਾ। ਇੱਕ ਸਪੋਇਲਡ ਬੱਚਾ ਹੁੰਦਾ ਹੈ ਔਰ ਇੱਕ ਬੋਤ ਜਾਦਾ ਏਦਾਂ ਦਾ ਬੱਚਾ ਹੁੰਦਾ।
ਅਜ ਤਾਂ ਮੈਨੂੰ ਪਤਾ ਨ ਕੀ ਕੰਮ ਕਰਦੇ, ਕਰਦੇ ਚੱਕਰ ਆ ਗਏ। ਮੈਂ ਤੇ ਚੱਕਰ ਖਾਕੇ ਹੀ ਗਿਰ ਗਈ ਕੁੱਛ ਜਾਦਾ ਅੱਜ ਪਤਾ ਨੀ ਕਿਉਂ ਵੀ ਰ ਹੀ ਸੀ ਮੇਨੂ ਚੱਕਰ ਹੀ ਖਾ ਕੇ ਗਿਰ ਗਈ ਹ ਮੈਂ। ਨਾ ਮੈਂ ਪ੍ਰੋਪਰ ਰੈਸਟ ਕਰਿਆ ਸੀਗਾ।
ਧਿਆਨ ਰੱਖ। ਕਿਆ ਕਰ ਅੱਛਾ ਦੁਪਹਿਰ ਨ ਸੋਏ।
ਹਾਂਜੀ। ਹਾਂ ਦੁਪੈਰੇ ਮੈਂ ਸੁੱਤੀ ਨਹੀਂ। ਕਦੀ ਕੱਪੜੇ ਧੋ ਰਹੀ ਏ ਕਦੀ, ਕਦੀ ਕੁੱਝ ਕਰਦੀ ਸੀਗੀ।
ਇਸੇ ਲਈ ਨੀਂਦ ਪੂਰੀ ਨਾ ਆ ਨਾ ਤੇ ਬੰਦਾ ਇਦਾਂ ਹੀ ਹੁੰਦਾ।
ਕਦੀ ਰੋਟੀ ਨੀ ਖਾਧੀ ਟਾਈਮ ਫਿਰ ਕੀ ਹੋਇਆ। ਤੇ ਕੁੜੀਆਂ ਵੀ ਨੀ ਖਾਂਦੀਆਂ ਨਾ ਰੋਟੀ ਚਜ ਨਾਲ। ਤੇ ਇਸ ਕਰਕੇ ਫੇਰ ਕੁੜੀਆਂ ਨੀ ਖਾਂਦੀਆਂ ਮੈਂ ਵੀ ਫੇਿਰ ਭੁੱਖੀ ਰੈ ਜਾਂਦੀ। ਹਾਂਜੀ ਉਹ ਤਾਂ ਹੈ ਮੈਂ ਤਾਂ ਸਮਝਾਂਦੀ ਰੈਂਦੀ ਹਾਂ। ਮੈਂ ਤਾਂ ਬੋਤ ਸਮਝਾਦੀ ਹਾਂ ਕਿ ਟਾਈਮ ਸਿਰ ਰੋਟੀ ਖਾਇਆ ਕਰ ਨ ਉਹ ਖਾਂਦੀਆਂ ਹੀ ਨਹੀਂ ਨਾ। ਕੋਈ ਨਾਸ਼ਤਾ ਕਰਦੀਆਂ ਨਾ ਚਾਹ ਪੀਦੀਆਂ। ਉਹਤੇ ਏਦਾਂ ਕਰਦੇ ਨੇ ਜਵਾਕ ਨੀ ਜਵਾਕਾਂ ਦੇ ਪਿੱਛੇ, ਪਿੱਛੇ ਸਾਨੂੰ ਘੁੰਮਣਾ ਪੈਂਦਾ ਕਿ ਰੋਟੀ ਦੇ ਟਾਈਮ ਸਿਰ ਖਾਓ।
ਸਾ
ਤੇ ਜਦੋਂ ਇਹਨਾਂ ਦੇ ਜਿੰਨੇ ਸੀ, ਉਦੋਂ ਅਸੀਂ ਪ੍ਰੋਪਰ ਰੋਟੀ ਖਾਂਦੇ ਸੀ। ਤਿੰਨ-ਤਿੰਨ, ਚਾਰ-ਚਾਰ ਟਾਈਮ ਦੀ ਰੋਟੀ ਖਾ ਜਾਂਦੇ ਸੀ।
ਹੂੰ।
ਜ ਦੇ ਟਾਈਮ ਵਿੱਚ ਰੋਟੀ ਕੁਝ ਖਾ ਕੇ ਹੀ ਰਾਜੀ ਨੀ ਬੱਚਾ।
ਅੱਛਾ, ਇੱਕ ਮਿੰਟ ਤੁਸੀਂ ਕਾਲ ਤੇ ਰਹੋਗੇ, ਇੱਕ ਮਿੰਟ ਕਾਲ ਤੇ ਹੀ ਰਹੋ ਤੁਸੀਂ ਬੋਲਓ ਨਾ ਕੁਛ
ਜੀ ਹਾਂਜੀ, ਹੈਲੋ।
ਹਾਂਜੀ।
ਹੋਰ ਤੁਸੀਂ ਦੱਸੋ? ਤੁਸੀਂ ਨਾ ਇੱਕ ਕੰਮ ਕਰੋ ਤੁਸੀਂ ਤੇ ਡਾਇ ਪਲੈਨ ਬਣਾ ਲਓ ਨਾ।
ਹਾਂਜੀ ਬਿਲਕੁਲ ਠੀਕ ਐ, ਡਾਇਟ ਪਲੈਨ ਤਾਂ ਬਹੁਤ ਆ ਜ਼ਰੂਰੀ। ਐ ਤਾਂ ਦੇਖੋ ਬੇਸਿਕ ਨੀਡ ਐ।
ਓਹੀ ਤੁਸੀਂ ਨਾ ਸਵੇਰੇ ਉੱਠ ਕੇ ਨਿੰਬੂ ਪਾਣੀ ਪਿਆ ਕਰੋ ਕਿਉਂਕਿ ਇਹ ਮਤਲਬ ਹੁੰਦਾ ਨਾ ਤੁਹਾਡੀ ਉਮਰ ਦੇ ਲੋਕਾਂ ਨੂੰ ਨਾ ਉਹ ਓ ਢਿੱਡ ਵਗੈਰਾ ਪਾਰ ਨਿਕਲਣ ਲੱਗ ਜਾਂਦਾ, ਤੇ ਸਵੇਰੇ ਉੱਠਦੇ ਨਿੰਬੂ ਪਾਣੀ ਪਿਆ ਕਰੋ ਇਸ ਚੱਕਰ 'ਚ
ਨਈ ਮੈਨੂੰ ਤਾਂ ਕੁਛ ਸਮਝ ਨਹੀਂ ਆਂਦਾ ਮੇਰੇ ਬੱਚੇ ਕਿਉਂ ਨਹੀਂ ਨੀ ਕੁਛ ਖਾਂਦੇ। ਬੱਚਿਆਂ ਦਾ ਪਤਾ ਕੀ ਅੱਜ ਕੱਲ ਹਾਲ, ਬਾਹਰ ਦਾ ਖਾ ਕੇ ਖੁਸ਼ ਨੇ। ਚਿੱਲੀ ਚੌਮਿਨ ਇਹ ਇਹੋ ਜਿਹੀ ਚੀਜ਼ਾਂ। ਮੋਮੋਸ ਐ ਖਾਂਦੀਆਂ ਨੇ। ਰੋਟੀ ਖਾਣੀ ਨੀ ਸਾਰਾ, ਸਾਰਾ ਦਿਨ। ਮੈਂ ਸਮਝਾ-ਸਮਝਾ ਕੇ ਪਰੇਸ਼ਾਨ ਹੋ ਜਾਂਨੀ ਆ।
ਤੁਸੀਂ ਉਹੀ ਚੀਜ਼ਾਂ ਬਣਾਇਆ ਕਰੋ ਜੋ ਬੱਚੇ ਖਾਂਦੇ ਨੇ।
ਹਾਂਜੀ ਸਾਦੀ ਰੋਟੀ ਖਾਣੀ ਚਾਹੀਦੀ ਐ ਬੱਚਿਆਂ ਨੂੰ। ਬਾਹਰ ਦੇ ਮੋਮੋਸ ਚਿੱਲੀ ਇਹ ਖਾਣ ਦੇ ਨਾਲ ਕੋਈ ਫਾਇਦਾ ਤਾਂ ਨਹੀਂ ਹੁੰਦਾ। ਹੋਰ ਤੁਸੀਂ ਦੱਸੋ?
ਨੀ ਬਾਹਰੋਂ ਕਿਉ ਆਉਣਾ ਘਰੇ ਮੰਗ ਵਾ ਲੇ ਬੰਦਾ।
ਨਈ ਤੇ, ਨਈ ਏ ਬਾਹਰੋਂ ਈ ਖਾਂਦੇ ਨੇ।
ਹੈਲੋ
ਮੋਮੋਜ਼ ਬਹੁਤ ਖਾਨੇ ਨੇ। ਮੈਂ ਤੇ ਖੁਦ ਬੜੀ ਪਰੇਸ਼ਾਨ ਆ।
ਅ ਤੁਹਾਨੂੰ ਨਹੀਂ ਪਸੰਦ ਮੋਮੋਜ਼?
ਮੈਨੂੰ ਤੇ ਬਿਲਕੁਲ ਪਸੰਦ ਨਹੀਂ ਨੇ। ਮੈਨੂੰ ਜਮਾ ਪਸੰਦ ਨਹੀਂ ਨੇ।
ਬੜੇ ਸਵਾਦ ਹੁੰਦੇ ਨੇ ਟਰਾਈ ਕਰੋ।
ਮੈਨੂੰ ਪਸੰਦ ਈ ਨਹੀਂ।
ਮੈਂ ਤੇ ਬਸ ਡੋਸਾ ਪਸੰਦ ਕਰਦੀ ਐ, ਛੋਲੇ ਭਟੂਰੇ ਹਾਂ ਉਹ ਵੀ ਇਸ ਇੱਕ ਵਾਰੀ ਖਾਧੇ ਸੀਗੇ।
ਕੀ ਆ ਤੁਹਾਡਾ ਸਭ ਤੋਂ ਫੇਵਰੇਟ ਕੀ ਹੈ ਤੁਹਾਡਾ? ਸਾ, ਬਸ ਡੋਸਾ
ਦੋਸਾ ਖਾਂਦੀ ਆ, ਡੋਸਾ ਔਰ ਉਹ ਨਾਨ ਮਿੱਠੇ ਵਿੱਚ ਤੂੰ ਰਸ ਮਲਾਈ
ਅੱਛਾ ਮੈਨੂੰ ਵੀ ਪਸੰਦ ਹੈ ਲਥ ਜ਼ਿਆਦਾ ਅੱਛਾ
ਹਾਂਜੀ ਹੋਰ ਤੁਸੀਂ ਬੰਗਲਾ ਸਾਹਿਬਹੋ ਕੇ ਆਏ ਸੀ ਬੰਗਲਾ ਸਾਹਿਬ ਸੀਸਗੰਜ ਸਾਹਿਬ ਰਤਾਬ ਗੰਜ ਸਾਹਿਬ
ਹਾਂਜੀ ਹਾਂਜੀ ਹਾਂਜੀ ਮੈਂ ਪਛਮਪੁਰੀ ਰਹਿੰਦੀ ਹਾਂ
ਅੱਛਾ
ਹਾਂਜੀ ਤੁਸੀਂ ਕਿੱਥੋਂ ਅੱਛਾ ਹਮ ਵਧੀਆ ਜਗ੍ਹਾ
ਹਮ
ਤੁਸੀਂ ਆਗਰਾ ਗਏ ਹੋ ਕਦੇ
ਆਹ ਅਗਰ ਮੈਂ ਗਈ ਸੀ ਬਚਪਨ ਵਿੱਚ
ਅੱਛਾ
ਮੇਰੀ ਮੰਮੀ ਦੇ ਚਾਚਾ ਜੀ ਰਹਿੰਦੇ ਸੀ ਉੱਥੇ
ਅੱਛਾ
ਸ ਸਮਰ ਵੋਕੇਸ਼ਨ ਵਿੱਚ ਗਏ ਸੀ ਅਤੇ ਤਾਜ ਮਹਿਲ ਦੇਖਣ ਜਾ ਰਿਹਾ ਸੀ ਸਾਰੇ ਤੇ ਮੈਂ ਆਪਣੀ ਮੰਮੀ ਦੇ ਚਾਚਾ ਜੀ ਦੀ ਸਾਈਡ ਕਲ ਵਿੱਚ ਹੀ ਜਾ ਰਹੀ ਸੀ ਉਹਨਾਂ ਦੇ ਘਰੋਂ ਬਹੁਤ ਹੀ ਕੋਲ ਸੀ ਤੇ ਸਾਰੇ ਤੇ ਉਓਦਾਂ ਜਾ ਰਹੇ ਸੀ ਰਿਕਸ਼ਾ ਤੇ ਮੈਂ ਸਾਈਕਲ ਤੇ ਜਾ ਰਹੀ ਸੀ ਆਪਣੀ ਚਾਚੀ ਚਾਚਾ ਜੀ ਦੇ ਨਾਲ ਮਤਲਬ ਮੰਮੀ ਦੇ ਚਾਚਾ ਜੀ ਦੇ ਨਾਲ ਤੇ ਮੈਨੂੰ ਨਾ ਕਲ ਤੇ ਬਹਿਣਾ ਨਹੀਂ ਆਉਂਦਾ ਸੀ ਤੇ ਉਹਨਾਂ ਨੇ ਅੱਗੇ ਅੱਗੇ ਬਿਠਾ ਬਿਠਾਇਆ ਤੇ ਉਹ ਪਾਈਪ ਹੈਗਾ ਸੀ ਉਹ ਮੈਨੂੰ ਚੁੱਭ ਰਿਹਾ ਸੀ ਫੇਿਰ ਉਹਨਾਂ ਨੇ ਪਿੱਛੇ ਬਿਠਾਇਆ ਤੇ ਮੈਂ ਡਰ ਰਹੀ ਸੀ ਕਿ ਮੇਰਾ ਪੈਰ ਨਾ ਜਾਏ ਪੈਰ ਨਾ ਜਾਏ ਮੈਂ ਘਬਰਾਏ ਜਾਾ ਰੀ ਮੇਰਾ ਪੈਰ ਆਈ ਗਿਆ ਸਾਈਕਲ ਵਿੱਚ ਹੂਣੇ ਵੀ ਨਿਸ਼ਾਨ ਪੇ ਰੇ ਹੈ ਮੇਰੇ ਪੈਰ
ਮੇਰੇ ਏਦਾਂ ਹੋਇਆ ਸੀ ਮੇਰੇ ਪੈਰ ਚ ਨਿਸ਼ਾਨ ਹੈ ਮੇਰਾ ਐਕਸੀਡੈਂਟ ਹੋ ਗਿਆ ਸੀ ਮੈਂ ਅਗਰ ਮੈਂ ਮੇਰੇ ਵਿੱਚ ਨਾ ਜ਼ਿਆਦਾ ਆਦਤ ਹੈ ਕਿ ਮੈਂ ਸਕੂਟੀ ਨਾ ਪਜਾਨੀ ਹਾਂ, ਬਹੁਤ ਜ਼ਿਆਦਾ ਤੇਜ ਤੇ ਸਕੂਟੀ ਤੇ ਚਲਾ ਰਹੇ ਸੀਗੇ
ਕਿੰਨੀ ਏਜ ਹੈ ਤੁਹਾਡੀ
ਕੀ ਮੇਰੇ ਨਾ ਪਾਪਾ ਆ ਗਏ ਮੈਂ ਤਾ ਏਟੀਨ ਪਲਸ ਆ ਮੇਰੇ ਨਾ ਪਾਪਾ ਆ ਗਏ ਤੇ ਹਾਂਜੀ ਜ ਤੁਸੀਂ ਕੋਲ ਤੇ ਰਹੋ ਕੋਈ ਨਾ
ਅੱਛਾ
ਹਾਂਜੀ ਤੇ ਮੈਂ ਮੈਨੂੰ ਨਾ ਬਹੁਤ ਅਦੰਰ ਨਾ ਉਹ ਹੈ ਕਿ ਮੈਂ ਨਾ ਤੇਜ਼ ਸਕੂਟੀ ਚਲਾਨੀ ਆ ਤੇ ਇਸ ਚੱਕਰ ਚ ਨਾ ਮੈਂ ਮੋੜ ਰਹੀ ਸੀ, ਆਪਨੇ ਸਕੂਲ ਦੇ ਪਿੱਛੋਂ ਦੀ ਤੇ ਮੇਰਾ ਐਕਸੀਡੈਂਟ ਹੋ ਗਿਆ ਸੀ
ਅੱਛਾ
ਹਾਂਜੀ
ਨਈ ਧਿਆਨ ਨਾਲ ਚਲਾਨੀ ਚਾਹੀਦੀ ਸੀ ਦੇਖ ਕੇ ਚਲਾਨੀ ਚਾਹੀਦੀ ਸੀ, ਸਕੂਟੀ ਦੇ ਦੇਖੋ ਏਟੀਨ ਪਲੱਸ ਭਾਵੇਂ ਕਿਨਾ ਵੀ ਬੰਦੇ ਦੀ ਏਜ ਹੈ, ਕੋਈ ਵੀ ਵੀਕਲ ਨੂੰ, ਡਰਾਈਵ ਕਰ ਰਿਹਾ ਐ, ਤੋ ਦੇਖ ਕੇ ਚਲਾਨਾ ਚਾਹੀਦਾ,
ਸ਼ਾਹੀ
ਹਮ
ਹੈਲੋ ਹੈਲੋ ਹਾਂਜੀ, ਹੋਰ ਕੀ ਕਰ ਰੋ-
ਮੈਨੂੰ ਤਾਂ ਨੀਂਦ ਆ ਰਹੀ ਹੈ, ਅੱਖਾਂ ਵਿੱਚ ਨਾ ਨੀਂਦਰ ਬਹੁਤ ਜਿਆਦਾ ਆ ਗਈ
ਅੱਛਾ- ਕੋਈ
ਹੋਰ ਤੁਸੀਂ ਵੋਕ
ਇਹਨਾਂ ਸੂ
ਹਾਂਜੀ
ਮੈਂ ਹਾਂਜੀ, ਮੈਂ ਵੋਕ ਕਰਨੀ ਆ
ਹੁਣ ਅੱਗੇ ਕੀ ਕਰੋਗੇ ਸਟੱਡੀ? ਬੀ- ਕੋੌਮ ਕਰੋਗੇ, ਜਾਂ ਬੀ-ਏ
ਹ
ਹੈਲੋ
ਹੈਲੋ ਮੈਂ ਨਾ ਤੁਹਾਨੂੰ ਥੋੜ੍ਹੀ ਦੇਰ ਚ ਕਰਦੀ ਆ, ਹੈਲੋ
ਓਕੇ- ਓਕੇ- ਓਕੇ
ਹਾਂਜੀ।
ਹਾਂਜੀ।